ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਆਵਾਜ਼ ਆ ਤੁਹਾਡੀ ਆਵਾਜ਼ ਵੀ ਬੜੀ ਘੱਟ ਆ ਰਹੀ ਹੈ
ਹਾਂ ਪਤਾ ਨੀ ਕਿਉਂ ਇਸ ਲਈ੍ਹਾਂ ਹੀ
ਹਾਂ ਤੁਹਾਡੀ ਆ ਰਹੀ ਹੈ ਘੱਟ ਬੜੀ ਹ
ਹੋਰ ਸੁਣਾਓ
ਵਧੀਆ ਵਧੀਆ ਕਿਚਨ ਚੋਂ ਲੱਗਦਾ ਤੁਸੀਂ ਹਾਂ ਮੈਂ ਕਿਹਾ ਲੱਗਦਾ ਕਿਚਨ ਚੋਂ ਤੁਸੀਂ
ਹਾਂ ਬਸ ਸ਼ੋਰ ਵੀ ਆ ਰਿਹਾ ਬਿਸਣ ਦਾ
ਹਾਂ ਤੇ ਵਿਸ਼ਲ ਆ ਗਈ ਹੈ ਨਾ ਵਿਸਲ ਦੀ ਆਵਾਜ਼ ਆ ਰਹੀ ਹੋਵੇ
ਹਾਂਜੀ ਬਸ ਅੱਜ ਕੁਛ ਸਮਝ ਹੀ ਨਹੀਂ ਆਇਆ ਕੀ ਬਣਾਉਣਾ
ਅੱਛਾ
ਪਹਿਲੇ ਮੈਂ ਕੜੀ ਬਣਾਉਣ ਬਣਾਉਣ ਦਾ ਪਲੈਨ ਸੋਚਿਆ ਸੀ ਅਤੇ ਉਹਦੇ ਬਾਅਦ ਮੈਂ ਫਿਰ
ਉਹਦੇ ਬਾਅਦ ਫਿਰ ਮੈਂ ਸਬਜ਼ੀ ਵਾਲਾ ਆ ਗਿਆ ਗਲੀ 'ਚ ਥਾਂ ਅਤੇ ਫਿਰ ਮੈਂ ਮਟਰ ਲਏ ਮਟਰ ਥੋੜ੍ਹੇ ਠੀਕ ਮਿਲ ਗਏ ਸੀ
ਅੱਛਾ ਅੱਛਾ ਚਲੋ ਹਾਂ ਅੱਜ ਕੱਲ ਥੋੜੀ ਹੈ ਨਾ ਬਾਹਰ
ਆਪਾਂ ਠੀਕ ਮਿਲ ਗਏ
ਅੱਛਾ ਚਲ
ਬਸ ਆਲੂ ਮਟਰ ਹਾਂ ਮਟਰ ਆਲੂ ਨਹੀਂ ਤੇ ਮਸ਼ਰੂਮ ਵੀ ਸੀ ਨਾਲ ਮੈਂ ਕਿਹਾ ਚੱਲ ਮਸ਼ਰੂਮ ਕੱਲ ਬਣਾ ਲੈਣਗੇ
ਅੱਛਾ ਠੀਕ ਉਹਨਾਂ ਸਬਜ਼ੀਆਂ ਦੀ ਸਮਝ ਨੀ ਆ ਰਹੀ ਨਾ ਕੋਈ ਠੀਕ ਚਲੋ ਵੀ ਤੁਹਾਡੀ ਗਲੀ ਚ ਆ ਜਾਂਦੇ ਆ ਸਬਜ਼ੀਆਂ ਵਾਲੇ ਤੇ ਵਧੀਆ
ਹਾਂ ਸ਼ਨੀਵਾਰ ਨਹੀਂੀ ਆਉਂਦਾ
ਅੱਛਾ ਅੱਛਾ ਸ਼ਨੀਵਾਰ ਨੀ ਆਦੇ ਸਾਡੇ ਤੇ ਘੱਟ ਹੀ ਯਾਰ ਹੁਣ ਨੀ ਆ ਰਹੇ ਸਬਜ਼ੀ ਵਾਲਲੇ ਘੱਟ ਹੀ ਜਾਂਦਾ ਇੱਕ ਅੱਧਾ ਕੋਈ ਸਵੇਰੇ ਸਵੇਰੇ ਆਉਂਦਾ ਹਾਂਜੀ
ਰੁੱਟੀ ਹਦੀ ਹੈ
ਉਸ ਟਾਈਮ ਟਾਈਮ ਨੀ ਹੁੰਦਾ ਸਵੇਰੇ ਜਿਸ ਟਾਈਮ ਆਉਂਦਾ ਸਵੇਰੇ ਸਵੇਰੇਉਂਦਾ ਸਾਢੇ ਅੱਠ ਨੌ ਵਜੇ
ਹਮ
ਫੇਿਰ ਇਹ ਬਜ਼ਾਰੋਂ ਹੀ ਲੈ ਆਦੇ ਆ ਆਪੇ
ਨਹੀਂ ਸਾਡੇ ਆਉਂਦਾ ਕੋਈ ਸਾਢੇ ਦਸ ਗਿਆਰਾਂ ਵਜੇ ਸਰਦੀ 'ਚ ਵੀ ਉਹ ਟਾਈਮ ਹੈ
ਚਲੋ ਠੀਕ ਹੈ ਇੱਕ ਰੈਗੂਲਰ ਆਏ ਤੇ ਫਿਰ ਬੰਦਾ ਚਲੋ ਠੀਕ ਰਹਿੰਦਾ ਨਾ ਵੀ ਆਣਾ ਤੇ ਹੈ ਨੇ ਨਹੀਂ ਤੇ ਤਾਂ ਬੰਦਾ ਕਈ ਵਾਰੀ ਵੇਖਦਾ ਰਹਿੰਦਾ ਦੇਖ ਦਾ ਰਹਿੰਦਾ ਨਾ ਆਉਂਦਾ ਤੇ ਨਾ ਲਿਆਈਦਾ ਕਈ ਵਾਰੀ ਇੰਨਾ ਲੇਟ ਹੋ ਜਾਈਦਾ
ਆਹੋ ਨਹੀਂ ਕਈ ਵਾਰ ਮੰਡੀ ਵਿੱਚ ਚਲੀ ਜਾਈਦਾ ਸਵੇਰੇ ਮੰਡੀ ਵੀ ਠੀਕ ਸਬਜ਼ੀ ਮਿਲ ਜਾਂਦੀ ਹੈ
ਕੋਲ ਹੀ ਹੋਏਗੀ ਨਾ ਤੁਹਾਡੇ ਮੰਡੀ ਹਮ
ਬਸ ਅਂ ਥੋੜ੍ਹਾ ਜਿਹਾ ਹੀ ਜਾਣਾ ਪੈਂਦਾ ਸਕੂਟਰੀ 'ਤੇ ਹੀ
ਅੱਛਾ ਅੱਛਾ ਠੀਕ ਰਹਿੰਦਾ ਵੈਸੇ ਉਹ ਵੀ ਚਲੋ ਬੰਦਾ ਇੱਕ ਦੋ ਦਿਨ ਦੀ ਦੋ ਤਿੰਨ ਸਬਜ਼ੀਆਂ ਲੈਣਦਾ ਇਕੱਠੀਆਂ ਹਾਂ
ਆਹ ਬਸ ਮੈਨੂੰ ਜਿਆਦਾ ਆਉਂਦਾ ਆਲੂ ਪਿਆਜ ਦਾ ਜ਼ਿਆਦਾ ਚਾਹੀਦਾ
ਆਹੋ ਉਹ ਤੇ ਚਲੋ ਮੇਨ ਨੇ ਨਾ ਉਹ ਤੇ ਹੋਣੇ ਚਾਹੀਦੇ ਆ ਨਾ ਹਾਂਜੀ ਘਰ ਇਥੇ ਜਿਹੜੀਆਂ ਮੇਨ ਚੀਜ਼ਾਂ ਹਾਂ ਬਾਕੀ ਜਿਹੜੀ ਰੋਜ਼ ਦੀ ਸਬਜ਼ੀ ਬਣਾਉਣੀ
ਹਰ ਵੇਲੇ ਜਿਹੜੀਆਂ ਚਾਹੀਦੀਆਂ ਨੇ
ਹਾਂਜੀ ਹਾਂਜੀ ਹਾਂ ਉਹ ਤੇ ਹੈ ਇਹ ਤੇ ਮਤਲਬ ਖਤਮ ਨਹੀਂ ਨਾ ਹੋਣੀਆਂ ਚਾਹੀਦੀਆਂ ਬਸ ਵਧੀਆ ਅਸੀਂ ਵੀ ਅੱਜ ਦਾਲ ਬਣਾਈ ਫਿਰ ਮੈਂ ਵੀ ਸਾਂਬਰ ਵਾਲੀ ਦਾਲ ਬਣਾਈ ਹਰ ਹਰ ਦੀ ਉਹੀ ਦਾਲ ਚਾਵਲ ਬਣਾਵਾਂਗੇ ਹਾਂਜੀ
ਅੱਛਾ
ਉਹਹੀ ਕੱਲ੍ਹ ਕੀ ਕੱਲ੍ਹ ਕੀ ਬਣਾਉਣਾ ਸੀ ਕੱਲ੍ਹ ਪ ਚਛੇਤਾ ਵੀ ਭੁੱਲ ਗਿਆ ਕੱਲ ਹਾਂ ਕੱਲ੍ਹ ਪਨੀਰ ਬਣਾਇਆ ਸੀ ਸੋਨੀ ਹ ਹਾਂ ਉਹੀ ਮੈਂ ਪੁੱਛਣਾ ਸੀ ਤੁਸੀਂ ਤੁਹਾਡੇ ਕੋਲ ਕੋਈ ਮੋਲ ਵਗੈਰਾ ਹੈ ਜਿੱਥੇ ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ
ਹ
ਵੀ ਜਿੱਥੇ ਸਹੀ ਸਮਾਨ ਵਗੈਰਾ ਘਰ ਦਾ ਮਿਲ ਜਾਏ ਹਰ ਚੀਜ਼
ਹਾਂ ਮੋਲ ਕਾਫੀ ਅੱਛੇ ਮੋਲ ਨੇ ਦੋ ਤਿੰਨ ਮੋਲ ਨੇ ਸਾਡੇ ਕੋਲ ਇੱਕ ਤੇ ਹਾਂ ਚਾਹੀਦਾ ਕੋਈ ਪੰਦਰਾਂ ਦਿਨ ਬਾਅਦ ਜਾਂ ਮਹੀਨੇ ਬਾਅਦ ਕਿਉਂਕਿ ਉੱਥੋਂ ਇਕੱਠਾ ਹੀ ਸਮਾਨ ਚੁੱਕਣਾ ਪੈਂਦਾ ਅਤੇ ਮਹੀਨਾ ਵੀ ਨਿਕਲ ਜਾਂਦਾ
ਅੱਛਾ ਅੱਛਾ ਮਤਲਬ ਘਰ ਦੀ ਡੇਲੀ ਯੂਜ ਦਾ ਕਿਚਨ ਦਾ ਸਮਾਨ ਲਿਆਂਦੇ ਹੋ ਜਾਂ
ਹਾਂ ਬਸ ਮੈਗੀਆਂ ਹੋ ਗਈਆਂ ਬਿਸਕਿਟ ਹੋ ਗਏ ਅੱਜ ਸਾਬਣ ਹੋ ਗਿਆ ਹਾਂ ਨਉਣ ਵਾਲੇ ਸਾਬਣ ਛ ਆਪਣਾ ਹਾਰਪਿਕ ਵਗੈਰਾ ਮਿਕਚਰਾਂ ਦੇ ਪੈਕਟ ਵੱਡੇ
ਅੱਛਾ ਅੱਛਾ ਤੇ ਮਤਲਬ ਉਹ ਮੋਲ ਚ ਦਾ ਕੋਈ ਫ਼ਰਕ ਹੈ ਆਮ ਬਾਜ਼ਾਰ ਨਾਲੋਂ ਕੁਛ ਫ਼ਰਕ ਹੈ ਬਈ
ਦੇਖਿਆ ਜਾਏ ਤਾਂ ਇੰਨਾ ਨਹੀਂ ਹੈਗਾ ਇੱਕ ਇੱਕ ਦੋ ਰੁਪਏ ਦਾ ਹੀ ਫ਼ਰਕ ਹੈ ਜ਼ਿਆਦਾ ਨਹੀਂ
ਅੱਛਾ ਅੱਛਾ ਮਤਲਬ ਕਈ ਵਾਰੀ ਹਾਂਜੀ
ਇਹ ਹੁੰਦਾ ਕਿ ਉੱਥੇ ਹਰ ਇੱਕ ਚੀਜ਼ ਸਾਹਮਣੇ ਨਜ਼ਰ ਆ ਜਾਂਦੀ ਹੈ
ਹਾਂ ਬਸ ਅਸੀ ਇੱਕ ਨਾਲ ਮਤਲਬ ਅਸੀਂ ਦੋ ਤਿੰਨ ਚੀਜ਼ਾਂ ਲੈ ਆਦੇ ਹਾਂ ਇਹ ਹੁੰਦਾ ਹਾਂ ਉਹੀ ਮੈਂ ਕਹਿਣ ਲੱਗੀ ਸੀ ਨਾ ਕਈ ਵਾਰੀ ਆਔਫਰਸ ਵੀ ਬੜੀਆਂ ਹੁੰਦੀਆਂ ਬਈ
ਹਾਂ ਮੈਗੀ ਨਾਲ ਹੋ ਗਈ ਬਿਸਕਿਟ ਨਾਲ ਹੋ ਗਈ ਚਾਹ ਪੱਤੀ ਨਾਲ ਹੋ ਗਈ ਜਾਂ ਪੰਜ ਕਿਲੋ ਖੰਡ ਲਵੋ ਉਹਦੇ ਨਾਲ ਕੁਛ ਚੀਜ਼ ਫ੍ਰਰੀ ਹੈ
ਹਾਂ ਇਹ ਫਰਸ ਬੜੀਆਂ ਚੱਲਦੀਆਂ ਕਈ ਵਾਰ ਤੇ ਨਿਊਜ਼ਪੇਪਰ ਪਰ ਚ ਵੀ ਦਿਖਾਉਦੇ ਵੀ ਪਿਆਜ ਦੋ ਰੁਪਏ ਕਿੱਲੋ ਜਾਂ ਇਨੇ ਦਸ ਰੁਪਏ ਕਿੱਲੋ ਉਹ ਹੁੰਦਾ ਉਸ ਤਰ੍ਹਾਂ ਉਹੋ ਜਹਾ ਸੀਰ ਹੁੰਦਾ ਉੱਥੇ ਜਾਂ ਵੈਸੇ ਹੀ ਹੁੰਦੀ ਐਡ ਹੀ ਹੁੰਦੀ ਹੈ
ਨਹੀਂ ਕੁਛ ਖ਼ਾਸ ਨਹੀਂ ਬਸ ਕੋਈ ਦਿਨ ਤਿਉਹਾਰ ਹੋ ਗਿਆ ਜਿਸ ਤਰ੍ਹਾਂ ਵਿਸਾਖੀ ਹੋ ਗਈ ਉਹਦੇ 'ਤੇ ਔਫਰ ਜਾਂ ਕੋਈ
ਅੱਛਾ
ਦੀਵਾਲੀ ਹੋ ਗਈ ਰੱਖੜੀ ਆਫਰ ਬਸ ਇਹਦੇ ਉੱਪਰ ਹੁੰਦੀ ਆ ਥੋੜ੍ਹੀ ਛੂਟ ਉਸ ਤਰ੍ਹਾਂ ਨ ਦਾਲਾਂ ਵਗੈਰਾ ਅਤੇ ਅਸੀਂ ਆਪਣੀ ਇੱਥੋਂ ਹੀ ਲੈਂਦੇ ਹਾਂ ਹੋਲਸੇਲ ਦੁਕਾਨਾਂ ਤੋਂ ਕਣਕ ਮੰਡੀ ਸਾਡੇ ਕੋਲ ਉੱਥੋਂ ਹੀ ਲ ਉੱਥੇ ਠੀਕ ਹੈ
ਥੋੜਾਹੁਤ ਹਾਂ ਉਹ ਤੇ ਠੀਕ
ਉੱਥੇ ਦਸ ਪੰਦਰਾਂ ਰੁਪਏ ਦਾ ਫ਼ਰਕ ਪੈਂਦਾ
ਹਾਂਜੀ ਹਾਂਜੀ ਠੀਕ ਹੈ ਤੇ ਮੋਲ ਚ ਹੋਰ ਵੀ ਘਰ ਦਾ ਸਮਾਨ ਮਿਲ ਜਾਂਦਾ ਹੈਗਾ ਜਿਵੇਂ ਬੈਡਸ਼ੀਟ ਨ ਵਗੈਰਾ ਇਹ ਵੀ ਚੀਜ਼ਾਂ ਹੁੰਦੀਆਂ ਤੁਹਾਡੇ ਕੋਲ ਜਿਹੜਾ ਸਮਣੇ ਮਲ ਅੱਛਾ ਟਮੈਂਟ ਸਭ ਕੁਛ
ਅਹ ਪਣੇ ਲੱਲੋ ਛੋਟੇ ਹੈ ਕਾਫੀ ਔਫਰ ਮਿਲ ਜਾਂਦਾ
ਬਸ ਇਹੀ ਫਿਰ ਫਾਇਦਾ ਵੀ ਹੈ ਥੋੜ੍ਹਾ ਜਾਣ ਦਾ ਵੀ ਸਾਨੂੰ ਇੱਕ ਇੱਕੋ ਜਗ੍ਹਾ ਬਹੁਤ ਚੀਜ਼ਾਂ ਨਜ਼ਰ ਆ ਜਾਂਦੀਆਂ ਨਾ ਕੁੱਛ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਅਸੀਂ ਭੁੱਲ ਵੀ ਜਾਂਦੇ ਤੇ ਨਜ਼ਰ ਆਇ ਤੇ ਚਲੋ ਭੱਲ ਕਹਿੰਦੇ ਹਾਂ ਇਹ ਜ਼ਰੂਰਤ ਹੈ ਸਾਨੂੰ
ਹਾਂ ਜਿਸ ਤਰ੍ਹਾਂ ਹੁਣ ਔਫਰ ਡਿਸਕਾਊਂਟ ਚੱਲਦਾ ਪਿਆ ਲੇਡੀਜ਼ ਕੁੁਰਤੀ ਉੱਪਰ ਟੀ ਸ਼ਰਟਾਂ ਬੱਚਿਆਂ ਦੀਆਂ ਆ ਬਸੇ ਅਸ ਹਮ
ਆਹੋਿਰ ਕੱਪੜੇ ਵੀ ਵ ਕਾਫੀ ਹੁੰਦੇ ਮੋਲ ਚ ਹਾਂਜੀ ਤੇ ਵੀ ਤੁਸੀਂ ਲਿਆਂਦੇ ਹੋ ਅੱਛੇ ਨਿਕਲਦੇ ਆ ਕੁਆਲਟੀ ਅੱਛੀ ਹੁੰਦੀ ਉਹਨਾਂ ਦੀ
ਹਾਂ ਛੋਟੇ ਬੱਚਿਆਂ ਦੇ ਕੱਪੜੇ ਠੀਕ ਮਿਲ ਜਾਂਦੇ ਨੇ ਉਹਨਾਂ ਦਾ ਪਾਉਣ ਵਿੱਚ ਵੀ ਉਹਨਾਂ ਨੂੰ ਅੱਛੇ ਲੱਗਦੇ ਨੇ ਉਹਨਾਂ ਦਾ ਕੱਪੜਾ ਵੀ ਠੀਕ ਹੈ ਉਹ ਉਹ ਜਿਹਾ ਨਹੀਂ ਹੈ ਕਿ ਸ਼ਲਿੰਗ ਹੋ ਜਾਵੇ ਜਾਂ ਕੋਈ ਭੱਖੇ ਉਹ ਚੀਜ਼ ਨਹੀਂ ਹੈ ਵਧੀਆ ਕੱਪੜੇ
ਸਾਹਮਣੇ ਹੈਗਾ ਮੋਲ ਮੈਂ ਵੀ ਤਕਰੀਬਨ ਬੱਚਿਆਂ ਨੇ ਲੈਦੀ ਹੁੰਦੀ ਆ ਕੱਪੜੇ ਅੱਛੇ ਹੀ ਨਿਕਲਦੇ ਇਹ ਹੈ ਲੈਂਦੇ ਅਸੀਂ ਬੱਚਿਆਂ ਦਾ ਹੀ ਆ ਵੈਸੇ ਛੋਟੇ ਬੱਚਿਆਂ ਦੇ ਹਾਂਜੀ ਹਾਂ ਕੱਪੜੇ ਅੱਛੇ ਨਿਕਲਦੇ ਆ ਇਹ ਹੈ ਕਿ ਕਲਰ ਵਗੈਰਾ ਕੁਛ ਸ਼ਿੰਕ ਵੀ ਨੀ ਹੁੰਦੇ ਸਹੀ ਹੈ ਕੱਪ ਫਰ ਜਾਂ ਕ ਵਾਕਫ ਫੈਸਵਲ ਜਿਆਦਾ ਫਰ ਲੱਗਦੀਆਂ ਮੋਲਸ ਵਗੈਰਾ ਚ ਕੋਲਡ ਡਰਿੰਕ ਤੇ ਲੱਗ ਜਾਂਦੀਆਂ ਕਨੀ ਕਫਰੀ ਇਹ ਚੀਜ਼ ਹੁੰਦੀ ਆ
ਜਾਂ ਡਿਨਰ ਸੈੱਟ 'ਚ ਫ਼ਰ ਹੋਏਗਾ ਵੀ ਦਿਵਾਲੀ ਉੱਪਰ
ਹਾਂ ਦੀਵਾਲੀ ਤੇ ਬਹੁਤ ਔਫਰ ਚੱਲਦੀ ਹੈ ਦੀਵਾਲੀ ਇਸ ਤੇ ਕਾਫ਼ੀ ਹੁੰਦੀ ਦੀਵਾਲੀ ਤੇ ਮੋਲ ਚ ਮਤਲਬ ਪੈਰ ਰੱਖਣ ਨੂੰ ਜਗ੍ਹਾ ਨੀ ਹੁੰਦਾ ਇੰਨਾ ਰਸ਼ ਹੁੰਦਾ ਸਾਰੀ ਦੁਨੀਆਂ ਹੀ ਮੋਲ ' ਚੜ੍ਹੀ ਦੀ ਹੁੰਦੀ ਹੈ ਹਮ ਇਹ ਹੈ ਕਿ ਥੋੜਾ ਜਹਾ ਦੁਕਾਨਦਾਰਾਂ ਨੂੰ ਫ਼ਰਕ ਲੱਗਦਾ ਹਾਂ ਫ਼ਰਕ ਪੈਂਦਾ ਥੋੜਾ ਦੇਖਿਆ ਨਾ ਸਾਡੇ ਬਾਜ਼ਾਰ ਚ ਹੀ ਮੋਲ ਇੱਕ ਬਹੁਤ ਰਸ਼ ਹੁੰਦਾ ਦੀਵਾਲੀ ਵਾਲੇ ਦਿਨ ਮਤਲਬ ਲੋਕ ਹਰ ਚੀਜ਼ ਖਰੀਦ ਰਹੇ ਆ ਮੋਲ ਚੋਂ ਇਹ ਬਰਤਨ ਤੱਕ ਮੋਲ 'ਚ ਰੱਖੇ ਹਾਂਜੀ ਹਾਂਜੀ ਉੱਥੇ ਫੇਿਰ ਮੋਲ ਚ ਇਹ ਹੁੰਦਾ ਵੀ ਲੋਕੀ ਅਸੀਂ ਵੀ ਅਸੀਂ ਲੋ ਗਈ ਜਿਵੇਂ ਘਰੋਂ ਲੈਣ ਦੋ ਆਈਟਮਾਂ ਜਾਈ ਰਿਆਂ ਤੇ ਲੈ ਕੇ ਪਜ ਅਨੇ ਆਾਂ ਹੈ ਨਾ ਉਹਨਾਂ ਨੂੰ ਇਹ ਬੜਾ ਬੈਨੀਫਿਟ ਹੈ ਹਾਂ ਦੁਕਾਨਦਾਰ ਕੋਲ ਤੇ ਅਸੀਂ ਇੱਕ ਦਾ ਇੱਕ ਆਵਾਂਗੇ ਹਾਂ
ਹਾਂ ਬਾਜ਼ਾਰ ਵੀ ਸਹੀ ਚੀਜ਼ਾਂ ਮਿਲ ਜਾਂਦੀਆਂ ਨੇ ਜੋ ਸਾਨੂੰ ਵੀ ਚਾਹੀਦੀਆਂ ਲੇ ਕਹਿੰਦੇ ਆ ਕਿ ਉਹ ਮੋਲ ਦੇ ਵਿੱਚ ਇੱਕ ਇੱਕ ਸ਼ਾਨ ਹੋ ਜਾਂਦੀ ਇੱਕ ਡੈਲ ਹੋ ਜਾਂ ਜਾਂਦੀ ਆ ਵੀ ਹਾਂ ਅਸੀਂ ਚੀਜ਼ ਖਰੀਦੀ ਹੈ ਮੋਲ ਦੀ
ਹੋ ਗਿਆ ਦਾ ਨਾ ਬਸ ਇਹ ਚੀਜ਼ ਹੋ ਗਈ ਨਾ ਅੱਜ ਕੱਲ ਦਾ ਫੈਸ਼ਨ ਹੋ ਗਿਆ ਇਹ ਚੀਜ਼ ਆ
ਹਮ
ਪਰ ਇੱਕ ਮੋਲ ਦੇ ਵਿੱਚ ਜਦੋਂ ਬਏ ਚਾਂਸ ਚੀਜ਼ ਐਕਸਚੇਂਜ ਕਰਾਣੀ ਹੋਏ ਨਾ ਉਹ ਬਹੁਤ ਦਿੱਕਤ ਹੁੰਦੀ ਹੈ ਉਹ ਬੜਾ ਕੁਛ ਫੇਰ ਹਾਂ ਹਾਂ ਉਹ ਬੜੀ ਮੁਸ਼ਕਿਲ ਕਰ ਦਿੰਦੇ ਹੈ ਨੀ ਕਿ ਨਹੀਂ ਕਰਦੇ ਪਰ ਚੀਜ਼ ਉਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਉਹ ਕੁਛ ਉਹਨਾਂ ਦੀ ਟਾਈਮਿੰਗ ਹੁੰਦੀ ਹੈ ਕੁਛ ਬਾਹਰ ਚ ਉਹਨਾਂ ਨੇ ਆਪਣਾ ਸਾਰਾ ਕੰਪਿਊਟਰ ਦਾ ਪ੍ਰੋਸੀਜਰ ਕਰਕੇ ਫਿਰ ਕਰਨੀ ਹੈ ਚੇਂਜ ਇਹ ਨੀ ਕਿ ਅਸੀਂ ਦਿੱਤੀ ਤੇ ਨਾਲ ਹੀ ਦੂਸਰੀ ਅਸੀਂ ਲੈ ਲਾਂਗੇ ਉਹ ਚੀਜ਼ ਨੀ ਹੈ ਜਿਵੇਂ ਆਮੁ ਦੁਕਾਨਾਂ ਤੇ ਇਹ ਚੀਜ਼ ਹੋ ਜਾਂਦੀ ਹੈ ਨਾ
ਹਾਂ ਦੁਕਾਨ ਤੇ ਜਾਓ ਤੇ ਉਹ ਫਟੋਫਟ ਕਹਿੰਦੇ ਚਲੋ ਕੋਈ ਗੱਲ ਨਹੀਂ ਤੇ ਇਹ ਇਹ ਵਾਲਾ ਫਿਰ ਕਾਫ਼ੀ ਟਾਈਮ ਲੱਗ ਜਾਂਦਾ ਇਹਨੂੰ
ਹਾਂਜੀ ਹਾਂ ਕਿਸੇ ਵੇਲੇ ਕੋਈ ਚੀਜ਼ ਦਾ ਹੋ ਜਾਂਦਾ ਸਾਈਜ਼ ਦਾ ਜਾਂ ਕੁਛ ਕੱਪੜਿਆਂ ਦਾ ਤਕਰੀਬਨ ਹੁੰਦਾ ਹੋਰ ਤਾਂ ਨਹੀਂੀ ਕੋਈ ਚੀਜ਼ ਦਾ ਚਲੋ ਚੇਂਜ ਕਰਨ ਦਾ ਹੁੰਦਾ ਏ ਕੱਪੜਿਆਂ ਨਾਲ ਕਿਸੇ ਵੇਲੇ ਦਿੱਕਤ ਆਡ ਰਿਏ ਹਮ ਚਲੋ ਅੱਜ ਕੱਲ ਦਾ ਟਰੈਂਡ ਫਿਰ ਜਾਣਾ ਪੈਂਦਾ ਬੱਚਿਆਂ ਨੂੰ ਵੀ ਬੜਾ ਸ਼ੌਕ ਹੁੰਦਾ ਨਾ ਜਾਣ ਦਾ ਮੋਲ ਜਾਣਾ ਹੈ ਮੋਲ ਜਾਣਾ ਹੈ ਹਾਂਜੀ ਹਾਂਜੀ ਹਾਂ ਮੈਂ ਕਿਹਾ ਬੱਚਿਆਂ ਨੂੰ ਵੀ ਬੜਾ ਸ਼ੌਕ ਹੁੰਦਾ ਹੈ ਮੌਲ ਜਾਣ ਦਾ ਕਿਉਂਕਿ ਉੱਥੇ ਉਹਨਾਂ ਦੇ ਲੈਵਲ ਦੀਆਂ ਵੀ ਸਭ ਚੀਜ਼ਾਂ ਮਿਲਦੀਆਂ ਜੋ ਖਿਲੋਣੇ ਕਿ ਸਕੂਲ ਦੀਆਂ ਸਟੇਸ਼ਨਰੀ ਸਭ ਚੀਜ਼ ਮੋਲ ਦੇ ਵਿੱਚ ਹੁੰਦੀ ਹੈ
ਹਾਂ ਹਾਂ ਬੱਚੇ ਤਾਂ ਫਿਰ ਸ਼ੁਕਰ ਹੀ ਕਰਦੇ ਨੇ ਨਾਲੇ ਹਾਂ ਮੌਜ ਮਸਤੀ ਵੀ ਹੋ ਜਾਂਦੀ ਹੈ ਅਤੇ ਆਪ ਨਾਲੇ ਸ਼ੋਪਿੰਗ ਵੀ ਹੋ ਜਾਂਦੀ
ਆਪਣੀ ਬਾਸਕਿਟ ਭਰੀ ਜਾਂਦੇ ਆ ਭਰੀ ਜਾਂਦੇ ਇਹ ਵੀ ਲੈਣਾ ਇਹ ਵੀ ਲੈਣਾ ਹੋਰ ਕੀ
ਇੱਕ ਦੋ ਇਸੇ ਸਾਡੇ ਕੋਲ ਸਾਡੇ ਕੋਲ ਮੋਲ 'ਚ ਮੈਂ ਇੱਕ ਵਾਰੀ ਗਈ ਹਾਂ ਅਤੇ ਦੇਖਿਆ ਕਈ ਐਸੇ ਬੱਚੇ ਨੇ ਚੋਕਲੇਟ ਵਗੈਰਾ ਲੈ ਲਈ ਉਹਨਾਂ ਨੇ ਲੇਕਿਨ ਖਾ ਕੇ ਡਸਟਬਿਨ 'ਚ ਸੁੱਟੀ ਹੋਈ ਹੈ ਨਾ ਉਹਨਾਂ ਦਾ
ਹਾਂ ਕਰਦੇ ਆ ਬੱਚੇ ਹਾਂ। ਕਰਦੇ ਆ ਕਈ ਸ਼ਰਾਰਤੀ ਕਹਿ ਲਓ ਜਾਂ ਵੱਡੇ ਵੀ ਬੱਚੇ ਇਹੋ ਜਿਹੇ ਕੰਮ ਕਰ ਜਾਂਦੇ ਆ
ਅਤੇ ਜੇ ਵੱਡੀ ਚਾਕਲੇਟ ਸਾਰੀ ਨਹੀਂ ਖਾਾਈ ਗਈ ਤਾਂ ਉਹ ਅੱਧੀ ਖਾ ਕੇ ਅੱਧੀ ਸੁੱਟੀ ਦੀ ਹੈ ਬਸਕਟ
ਅੱਛਾ ਅੱਛਾ ਉਹੀ ਨਾਈ ਗ਼ਲਤ ਕੰਮ ਵੀ ਕਰਦੇ ਆ ਫੜੇ ਜਾਓ ਤੇ ਕਿੰਨੀ ਇਨਸਲਟ ਬੇਇਜ਼ਤੀ ਹੈ ਫਿਰ ਕਿੰਨੀ ਹਮ ਹਾਂ ਉਹ ਹੀ ਨਾ ਪੜੇ ਜਾਓ ਤੇ ਖਾ ਲੋੋ ਤੇ ਚਲੋ ਕੋਈ ਗੱਲ ਨੀ ਹਾਂ
ਹਾਂ
ਕਰਦੇ ਆ ਬੱਚੇ ਕੰਮ ਸ਼ਰਾਰਤੀ ਹਾਂਜੀ ਉਹੀ ਨਾ ਕਿਉਂਕਿ ਕੈਮਰੇ ਤੇ ਉੱਥੇ ਲੱਗੇ ਦੇ ਹੁੰਦੇ ਹਰ ਸਾਈਡ ਹਾਂ ਬੱਚੇ ਤੇ ਬਸ ਕਿਿੰਡਰ ਜਆਏ ਨੂੰ ਫੜਨਗੇ ਜਾ ਕੇ ਨਜ਼ਰ ਆਉਣਾ ਚਾਹੀਦਾ ਉਹਨਾ ਨੂੰ ਕਿਤੇ ਵੀ ਪਿਆ ਹੋਏ ਹਮ ਹਾਂ ਇਹਹੀ ਕੁਛ ਹਾਂ ਉਹਨਾਂ ਨੇ ਆਪਣੀ ਬਾਸਕਿਟ ਭਰੀ ਜਾਣੀ ਆਪਣੀ ਹਾਂ ਇਸ ਇਸ ਤਰ੍ਹਾਂ ਹੀ ਕਰਦੇ ਸਭ ਬੱਚੇ ਹੋਰ ਜਾਂ ਕੋਈ ਟੋਇਜ਼ ਨਜ਼ਰ ਆ ਜਾਣਗੇ ਉਹੁ ਚੁੱਕੀ ਜਾਣਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਗਏ ਦੇ ਬੱਚੇ ਹਾਂ ਦਾਦੀ ਥੋੜਾ ਫਲੀ ਮੈਂ ਤੇ ਬਸ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ
ਚਲੋ ਠੀਕ ਹੈ ਸਤਿ ਸ਼੍ਰੀ ਅਕਾਲ